ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ।
ਹਾਂਜੀ ਵਧੀਆ।
ਹੋਰ ਕੀ ਕਰਦੇ ਪਏ ਉ
ਮੈਂ ਬਸ ਬੈਠੀ ਹੀ ਸੀ ਮੈਂ ਸੋਚਿਆ ਗੱਲ ਕਰ ਲਾ।
ਅੱਛਾ ਉਹ ਤੁਸੀਂ ਕਿਹੜਾ ਕੰਮ ਕਰਦੇ ਹੋ ਅੱਜ ਕੱਲ
ਮੈਂ ਅੱਜ ਕੱਲ ਪਹਿਲੇ ਤਾਂ ਮੈਂ ਪੜ੍ਹਾਈ ਕਰਦੀ ਸੀ ਫਿਰ ਮੇਰਾ ਵਿਆਹ ਹੋ ਗਿਆ। ਹੁਣ ਮੈਂ ਸਿਲਾਈ ਕਰਦੀ ਹਾਂ।
ਓਕੇ ਸਿਲਾਈ ਕਰਦੇ ਹੋ ਤੁਸੀਂ ਬਹੁਤ ਵਧੀਆ ਤੇ ਤੁਸੀਂ ਆਪਣੇ ਕੱਪੜੇ ਸੀਦੇ ਹੋ ਜਾਂ ਫਿਰ ਦੂਜਿਆਂ ਦੇ।
ਨਹੀਂ ਮੈਂ ਆਪਣੇ ਤੇ ਸਿਉਂਦੀ ਹਾਂ ਆਪਣੀ ਫੈਮਲੀ ਦੇ ਸਿਲਦੀ ਹਾਂ ਔਰ ਮੈਂ ਬਾਹਰ ਦੇ ਕੱਪੜੇ ਵੀ ਸਿਲਦੀ ਹਾਂ। ਜਿਹਦੇ ਨਾਲ ਮੈਨੂੰ ਪੈਸੇ ਆਉਂਦੇ ਨੇ।
ਠੀਕ ਹੈ -ਠੀਕ ਹੈ ਮੇਰੀ ਮੰਮੀ ਵੀ ਆਹੀ ਕੰਮ ਕਰਦੇ ਨੇ ਵੈਸੇ ਥੋੜਾ ਬਹੁਤ ਕਰਦੇ ਨੇ। ਠੀਕ ਹੈ ਪਹਿਲੇ ਹੀ ਕਰਦੇ ਸੀਂ। ਤੇ ਫੇਰ ਮਤਲਬ ਕਿ ਮਿਹਨਤ ਦਾ ਕੰਮ ਹੁੰਦਾ ਜਾਂ ਫਿਰ ਕੁਛ ਫਾਇਦਾ ਹੁੰਦਾ ਹੈ ਇਦਾ। ਮਤਲਬ ਕੀ ਤੁਸੀਂ ਕੀ ਸੋਚਦੇ ਹੋ ਕਿ ਹਰ ਕੁੜੀ ਨੂੰ ਇਹ ਕਰਨਾ ਚਾਹੀਦਾ ਜਾਂ ਫਿਰ ਨਹੀਂ।
ਨਹੀਂ -ਨਹੀਂ ਹਰ ਇੱਕ ਕੁੜੀ ਲਈ ਨਹੀਂ ਹੈ ਇਹ ਕੰਮ ਹਰ ਕਿਸੇ ਦਾ ਜਿਹਦੇ ਵਿੱਚ ਇੰਟਰਸਟ ਹੁੰਦਾ ਹੈ, ਉਹੀ ਇਹ ਕੰਮ ਕਰਦਾ ਹੈ ਇਹ ਬਹੁਤ ਪੇਸ਼ੈਂਟ ਵਾਲਾ ਕੰਮ ਹੁੰਦਾ ਹੈ ਜਿਹਦੇ ਨਾਲ ਸਾਨੂੰ ਕਟਿੰਗ ਕਰਨੀ ਹੈ, ਮੇਜਰਮੈਂਟ ਲੈਣਾ। ਕਟਿੰਗ ਕਰਨੀ ਹੈ, ਫਿਰ ਸਟਿਚ ਕਰਨਾ ਇਹਦੇ ਵਿੱਚ ਬਹੁਤ ਪ੍ਰੋਸੈਸ ਹੁੰਦੇ ਨੇ, ਜਿਹਦੇ ਨਾਲ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਏ।
ਓਕੇ -ਓਕੇ ਠੀਕ ਹੈ ਸਮਝ ਕੇ ਮੈਂ ਬਹੁਤ ਬਹੁਤ ਵਧੀਆ ਕੰਮ ਹੈ ਠੀਕ ਹੈ। ਅੰਦੇ ਫਿਰ ਇਹਦੇ 'ਚੋਂ ਮਤਲਬ ਕਿ ਮਾਰਜਨ ਵਗੈਰਾ ਮਤਲਬ ਕਿ ਕਮਾਈ ਵਗੈਰਾ ਹੁੰਦੀ ਐ।
ਹਾਂ ਕਮਾਈ ਦਾ ਸਾਧਨ ਹੀ ਤਾਂ ਹੈ, ਇੱਕ ਅਸੀਂ ਘਰ ਬੈਠ ਕੇ ਜਾਂ ਕੋਈ ਸੈਂਟਰ ਖੋਲ ਕੇ ਅਸੀਂ ਕਿਸੇ ਨੂੰ ਸਿਖਾ ਵੀ ਸਕਦੇ ਆਂ, ਖੁਦ ਵੀ ਕਰ ਸਕਦੇ ਹਾਂ ਡੇਲੀ ਦੇ ਤੁਹਾਡੇ ਉੱਪਰ ਇਹ ਤੁਸੀਂ ਜਿੰਨਾ ਰੂਟੀਨ ਆਪਣਾ ਬਣਾ ਸਕਦੇ ਹੋ, ਇੱਕ ਸੂਟ ਸੀਣਾ ਆ ਦੋ ਸੀਣੇ ਆ ਪੰਜ ਸੀਣੇ ਆ ਦਸ ਸੀਨ ਆ ਤੁਹਾਡੇ ਉਪਰ ਤੁਸੀ ਫਰੀ ਟਾਈਮ ਯ ਆਪਣਾ ਪੂਰਾ ਦਿਨ ਇਸ ਕੰਮ ਤੇ ਲਗਾ ਕੇ ਤੁਸੀਂ ਮੇਹਨਤ ਕਰਕੇ ਪੈਸਾ ਕਮਾ ਸਕਦੇ ਹੋ।
ਠੀਕ ਹੈ ਮੈਨੂੰ ਤੁਹਾਡੀੇ ਗੱਲੋਂ ਤੋਂ ਇਵੇਂ ਲੱਗ ਰਿਹਾ ਜਿਵੇਂ ਨਾ ਜਦੋਂ ਤੁਸੀਂ ਇੱਕ ਕੰਮ ਕਰਦੇ ਤਾਂ ਤੁਹਾਨੂੰ ਆਪਣੀ ਖ਼ੁਸ਼ੀ ਮਿਲਦੀ ਹੈ। ਮਤਲਬ ਕਿ ਅੰਦਰੋਂ। ਮਤਲਬ ਕਿ ਤੁਸੀਂ ਇਹ ਆਪਣੀ ਖੁਸ਼ੀ ਵਾਸਤੇ ਕਰਦੇ ਆਂ ਮਤਲਬ ਕਿ ਔ ਹੁੰਦਾ ਨਾ ਕਈਆਂ ਨੂੰ ਮਤਲਬ ਕਿ ਜੇੜਾ ਕੰਮ ਬੰਦੇ ਅ ਜੋ ਕਰਦੇ ਨੇ ਨਾ ਔਨਾਂ ਨੂੰ ਔ ਕੰਮ ਕਰਨ ਚ ਨਾ ਖੁਸ਼ੀ ਮਿਲਦੀ ਐ।
ਹੰ
ਠੀਕ ਐ, ਠੀਕ ਐ, ਬੌਤ ਵਧੀਆ ਗੱਲ ਐ, ਅਗਰ ਮੈਂ ਆਪਨੀ ਗੱਲ ਕਰਾਂ ਤੇ ਫੇਰ ਮੈਨੂੰ ਨਾ ਇੱਕ ਈ ਕੰਮ ਕਰਨ ਚ ਨਾ ਇੱਕ ਅੰਦਰੂਨੀ ਖੁਸ਼ੀ ਮਿਲਦੀ ਔ ਹੈਗੀ ਐ ਸਵਿਮਿੰਗ ਕਰਨ 'ਚ ਜੋ ਬੰਦਾ ਸਵਿਮਿੰਗ ਕਰਦਾ ਨਾ। ਔ ਉਸ ਕੰਮ ਚ ਕੀ ਹੁੰਦਾ ਮਤਲਬ ਨਾ ਜਿਵੇਂ ਹੁਨ ਸਵੀਮਿੰਗ ਪੂਲ ਚ ਮੈਂ ਤੈਰ ਰਿਆਂ ਠੀਕ ਐ, ਉਹ ਜਦੋਂ ਨਾ ਚੌਦਾਂ ਫੁੱਟ ਗੈਰਾ ਹੁੰਦਾ ਪਾਨੀ ਔਧਰ। ਠੀਕ ਐ ਔ ਬੰਦਾ ਬਿਲਕੁਲ ਨੀ ਚੇ ਚਲਾ ਜਾਏ ਠੀਕ ਐ ਜੇ ਤੈਰੇ ਔਥੇ ਜਾ ਕੇ ਤੇ ਨਾ ਬੰਦੇ ਨੂੰ ਸਕੂਨ ਮਿਲਦਾ ਏ ਇੱਕ ਕਿਸਮ ਦਾ ਨਾ। ਹਾਂਜੀ-ਹਾਂਜੀ ਤੇ। ਜੀ ਸਈ ਕੇਂਦੇ ਪਏ ਔਂ ਔ ਤੁਆਨੂੰ ਪਤਾ ਈ ਏ ਅੱਜ-ਕੱਲ ਸਵੀਮਿੰਗ ਪੂਲ ਚ ਬੜਾ ਕੈਮੀਕਲ ਹੁੰਦੇ ਨੇ ਠੀਕ ਏ ਤੁਸੀਂ ਵਿਦਊਟ ਗੂਗਲਸ ਤੁਸੀਂ ਸਵਿਮ ਬਿਲਕੁਲ ਵੀ ਨੀ ਕਰ ਸਕਦੇ ਬਿਲਕੁਲ ਵੀ ਸਵੀਮਿੰਗ ਨ
ਜੀ-ਜੀ
ਹਾਂਜੀ ਬ ਕੈਮੀਕਲ ਪਾਂਦੇ ਨੇ ਦਵਾਈਆਂ ਛਿੜਕਾਂਦੇ ਨੇ ਜੀ ਹੋਰ ਦੱਸੋ ਜੀ।
ਵੈਸੇ ਤੁਸੀਂ ਕੀ ਅੱਜ ਕਰਦੇ ਕੰਮ ਅਪਨੀ ਲਾਈਫ਼ ਵਿੱਚ
ਹਾਂਜੀ ਦੇਖੋ ਦੇਖੋ ਮੈਂ ਤਾਂ ਇ ਤਾਂ ਇੰਗਲਿਸ਼ ਦਾ ਟੀਚਰ ਹੈਗਾ ਵਾਂ।
ਔਕੇ।
ਜੀ ਕੁ
ਤੇ ਟਿਊਸ਼ਨ ਕਲਾਸ ਵੀ ਕੋਰਸ ਦਿੰਦੇ ਹੋ ਯਾ ਨੋਰਮਲ
ਜੀ-ਜੀ, ਸਈ ਕਹਿੰਦੇ ਪਏ ਐਵੇਂ ਕੋਚਿੰਗ ਐ ਕੋਚਿੰਗ ਕਲਾਸਿਸ ਦਿਨਾਂ ਵਾ, ਠੀਕ ਹੈ ਜੀ! ਪੱਚੀ ਸੌ ਰੁਪਆ ਮਹੀਨਾ ਲੈਨਾਂ ਵਾਂ। ਠੀਕ ਐ ਬਾਈ, ਔਰ ਇੱਕ ਤੋਂ ਡੇਢ ਘੰਟਾ ਮੈਂ ਪੜ੍ਹਾਦਾ ਵਾਂ ਤੁਸੀਂ ਔਫਲਾਈਨ ਆਪਨੇ ਬੱਚੇ ਭੇਜ ਸਕਦੇ ਹੋ ਔਫਲਾਈਨ ਵੀ, ਹੌਰ ਔਨਲਾਈਨ ਵੀ।
ਹੰ ਕੀ ਤੁਹਾਨੂੰ ਐ ਲੱਗਦਾ ਐ ਕਿ ਤੁਹਾਡਾ ਆਪਨਾ ਕੋਈ ਸੈਂਟਰ ਹੋਏ ਵੱਡਾ।
ਜੀ-ਜੀ, ਮੈਂ ਵੈਸੇ ਫਿਲਹਾਲ ਛੋਟਾ ਈ ਹੈਗਾਂ ਠੀਕ ਹੈ ਸਾਡਾ ਆਪਨਾ ਸਕੂਲ ਹੈਗਾ ਤੇ ਉੱਥੇ ਨਾ ਅਸੀਂ ਔ ਮਤਲਬ ਕਿ ਛੁੱਟੀ ਹੋਣ ਤੋਂ ਬਾਦ ਨਾ ਮੈਂ ਔਦਰ ਬੱਚਿਆਂ ਨੂੰ ਪੜਾਨਾਂ ਵਾਂ ਜਾ ਕੇ ਬੜਾ ਮਨ ਹੈਗਾ ਕਿ ਮੇਰਾ ਆਪਣਾ ਕੋਚਿੰਗ ਹੋਏ ਪਰ ਫਿਲਹਾਲ ਮੈਂ ਔਨਲਾਈਨ ਈ ਕਰਾਨਾਂ ਵਾਂ ਔਫ ਔਫਲਾਈਨ ਵੀ ਹੈਗਾ ਪਰ ਔਫਲਾਈਨ ਇਤਨੇ ਬ ਬੱਚੇ ਨੀਂ ਹੈਗੇ ਔਨਲਾਈਨ ਜਾਦਾ ਥੌੜਾ ਪ੍ਰੈਸ਼ਰ ਬਨਦੈ ਹਾਂਜੀ-ਹਾਂਜੀ, ਤੇ ਤੁਆਨੂੰ ਪਤਾ ਈ ਐ ਕਿ ਅੱਜ-ਕੱਲ੍ਹ ਅੱਜ-ਕੱਲ੍ਹ ਮੋਬਾਇਲ ਦਾ ਜਮਾਨਾ ਹੈਗਾ ਠੀਕ ਏ ਦੁਨੀਆਂ ਦੇ ਕਿਸੇ ਵੀ ਕੋਨੇ ਚ ਤੁਸੀਂ ਕਿੱਥੇ ਵੀ ਸੰਪਰਕ ਕਰ ਸਕਦੇ ਔਂ, ਮੈਸੇਜ ਕਰ ਸਕਦੇ ਔਂ, ਫੋਨ ਤੇ ਗੱਲਾਂ ਕਰ ਸਕਦੇ ਔਂ। ਪਹਿਲੇ ਜ ਜਮਾਨੇ ਚ ਤੁਹਾਨੂੰ ਪਤਾ ਈ ਐ ਫੋਨ ਪਹਿਲੇ ਫੌਨ ਤੋਂ ਪਹਿਲੇ ਮਤਲਬ ਕਿ ਚਿੱਠੀਆਂ ਭੇਜਦੇ ਸੀ ਚਿੱਠੀਆਂ ਤੁਹਾਨੂੰ ਪਤਾ ਹੋਣੈ ਤੁਆਡੀ ਮੰਮੀ ਜੀ ਮੈਰਲੇ ਦਾਦੀ ਨਾਨੀ ਭੇਜਦੇ ਹੋਣਗੇ ਦੂਰ ਸ਼ਹਿਰ ਤੇ ਚਿੱਠੀਆਂ ਭੇਜਦੇ ਹੋਣਗੇ
ਜੀ- ਜੀ
ਹਾਂਜੀ ਫਿਰ ਹੁਣ ਉਸ ਤੋਂ ਬਾਅਦ ਫੋਨ ਆ ਗਏ ਫਿਰ ਤੁਹਾਨੂੰ ਪਤਾ ਹੀ ਹੈ। ਫਿਰ ਤੋਂ ਬੰਦਾ ਬੈਠੇ ਬੈਠੇ ਅਮੇਰੀਕਾ ਵੀ ਆਰਾਮ ਨਾਲ ਗੱਲ ਕਰ ਸਕਦਾ ਉਹ ਵੀ ਲਾਈਵ।
ਹਮ ਵੀਡੀਓ ਕੋਲ ਯ ਵੈਸੇ। ਅੱਜ ਕੱਲ ਇਨਾ ਇੰਟਰਨੈਟ। ਫਾਸਟ ਹੋ ਗਏ ਕਿ। ਓਨਲਾਈਨ ਅਸੀਂ ਵੀਡੀਓ ਕੋਲ ਵੀ ਕਰ ਸਕਦੇ ਹਾਂ ਕਿ। ਹਲਕਾ ਜਾਂ ਵੀ ਨੈਟ ਮਤਲਬ ਤੁਸੀਂ ਸਮਝ ਗਏ ਹੋਗੇ।
ਜੀ ਜੀ ਬਿਲਕੁਲ ਸਹੀ ਕਹਿੰਦੇ ਪੇ ਉਹ ਬਿਲਕੁਲ ਸਹੀ ਕਹਿੰਦੇ ਪਹਿਲੇ ਟੂ ਜੀ ਆਉਂਦਾ ਸੀ ਫਿਰ ਥ੍ਰੀ ਜੀ ਆਇਆ ਫਿਰ ਫੋਰ ਜੀ ਆਇਆ ਫਿਰ ਤੁਹਾਨੂੰ ਪਤਾ ਹੀ ਹੈ ਫੈਵ ਜੀ ਚੱਲਦੈ ਹੁਣ ਫਾਈਵ ਜੀ ਦਾ ਤੁਹਾਨੂੰ ਪਤਾ ਅਸੀ ਛੋਟੀ ਹੁੰਦੀ ਸੀ ਨਾ ਤਾਂ ਦਸ ਰਪਏ ਦਾ ਕੂਪਰ ਮਿਲਦਾ ਸੀ। ਕੁੂਪਨਚਸ ਹਾਂਜੀ ਕੁਛ ਸੌ ਡੇਢ-ਸੌ ਐਮ-ਬੀ ਹੁੰਦੀ ਸੀ ਹੁਣ ਤਾਂ ਦੇਖੋ ਫਾਈਵ ਜੀ ਆ ਗਿਆ ਹੁਣ ਤਾਂ ਅਨਲਿਮਟਿਡ ਉਹ ਐਮ-ਬੀ ਜੀ-ਬੀ ਮਿਲਦੀ ਹੈ ਮਰਜ਼ੀ ਖਰਚ ਕਰੋ ਜੀ।
ਹਾਂਜੀ।
ਹਾਂਜੀ-ਹਾਂਜੀ ਹੋਰ ਦੱਸੋ ਜੀ।
ਵਧੀਆ। ਹੋਰ ਤੁਹਾਡੀ ਫੈਮਿਲੀ ਚ ਕੌਣ ਕੋਣ ਏ?
ਮੇਰੀ ਫੈਮਿਲੀ ਜਾਂ ਅਸੀਂ ਜੁਆਇੰਟ ਫੈਮਲੀ ਹੈਗੇ ਆਂ ਜੀ। ਹਾਂਜੀ ਮੇਰੇ ਮੇਰੇ ਤਾਇਆ ਜੋ ਮੇਰੇ ਡੈਡੀ ਦੇ ਵੱਡੇ ਭਰਾ ਹੈਗੇ ਨੇ ਉਹ ਫੈਮਿਲੀ ਹੋਰ ਮੇਰੀ ਫੈਮਿਲੀ ਅਸੀਂ ਇਕੱਠੇ ਰਹਿਣੇ ਹਾਂ। ਵਿਆਹ ਹੋ ਚੁੱਕਿਆ ਤੁਹਾਡੇ ਹਸਬੈਂਡ ਕੀ ਕਿਦੇ ਨੇ।
ਮੇਰੇ ਹਸਬੈਂਡ ਆਪਣੀ ਫੈਕਟਰੀ ਦਾ ਕੰਮ ਕਰਦੇ ਨੇ ਸਾਡੀ ਫੈਕਟਰੀ ਹੈ ਬਰਤਨ ਬਣਾਉਣ ਦੀ।
ਓਕੇ ਓਕੇ ਚਲੋ ਠੀਕ ਆ ਵਧੀਆ ਤੇ ਤੁਹਾਡੇ ਹ-ਹਸਬੈਂਡ ਦੀ ਫੈਕਟਰੀ ਹੈ ਤੁਹਾਡੇ ਡੈਡੀ ਕੀ ਕਰਦੇ ਨੇ ਤੁਹਾਡੀ ਆਪਣੇ ਡੈਡੀ?
ਮੇਰੇ ਡੈਡੀ ਵੀ ਆਪਣੀ ਫੈਕਟਰੀ ਚ ਕੰਮ ਕਰਦੇ।
ਕਨੰਦ ਦੀ ਵੀ ਆਪਣੀ ਫੈਕਰੀ ਹੈਗੀ ਚਲੋ ਬਹੁਤ ਵਧੀਆ ਬਹੁਤ ਵਧੀਆ ਤੇ ਹੁਣ ਜੂਨ ਚੱਲ ਗਿਆ ਤੇ ਤੁਡੇ ਬੱਚੇ ਵਗੈਰਾ ਜੂਨ ਚ ਕੀ ਕਰਦੇ ਨੇ ਤੰਗ ਕਰਦੇ ਹੋਣਗੇ ਪੂਰਾ ਹੈਨਾ ਹਰ ਟਾਈਮ ਫੋਨ
ਬਹੁਤ ਤੰਗ ਕਰਦੇ ਫੋਨ ਚਲਾਉਂਦੇ ਨੇ ਖਾਣਾ ਪੀਣਾ ਸਹੀ ਨਹੀਂ ਹੈ, ਬੱਚਿਆਂ ਦਾ ਅਪਾ ਖਾਂਦੇ ਪੀਂਦੇ ਬਹੁਤ ਨੇ। ਜਿਹਦੇ ਕਰਕੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ।
ਹੂੰ ਸਹੀ ਕਹਿੰਦੇ ਪੇ ਉ।
ਬਹੁਤ ਬੋ ਲੀ ਹਾਰਮਫੁਲ ਹੈ, ਫੇਰ ਵੀ ਬੱਚੇ ਕੋਲਡਿਕ ਹੀ ਮੁਗਦੇ ਨੇ ਜਿਹਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਨੇ।
ਬਿਲਕੁਲ ਸਹੀ ਕਹਿੰਦੇ ਪਏ, ਕੋਲਡ ਡਰਿੰਕ ਤੋਂ ਉਹ ਤਾਂ ਸਮਝ ਲਓ ਕਿ ਉਹ ਤਾਂ ਇੱਕ ਕਿਸਮ ਦਾ ਉਹ ਹੈਗਾ ਤੇਜਾਬ ਹੈਗਾ ਤੇਜ਼ਾਬ। ਤੇਜ਼ਾਬ ਹੈਗਾ ਸਹੀ ਕਹਿੰਦੇ ਪਿਉ, ਇਸ ਤੋ ਵਧਿਆ ਬੰਦਾ ਲੱਸੀ ਪੀ ਲੈ ਉਹ ਫਿਰ ਵੀ ਹਜ਼ਾਰ ਗੁਣਾ ਬੈਟਰ ਹੈਗਾ ਕੰਪੇਅਰ ਟੂ ਕੋਲਡਿੰਕ, ਜੀ।
ਹੂੰ
ਹੋਰ ਦੱਸੋ ਤੁਹਾਡੇ ਬੱਚੇ ਮਤਲਬ ਕਿ ਦੇਖੋ ਛੁੱਟੀਆਂ ਪੈਂਦੀਆਂ ਨੇ ਫੋਨ ਚਲਾ ਕੇ ਬੈਠੇ ਰਹਿਣਗੇ ਠੀਕ ਹੈ ਅਤੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਮਤਲਬ ਕਿ ਆਪਣੇ ਬੱਚਿਆਂ ਨੂੰ ਐਕਟੀਵਿਟੀ ਕਰਵਾਓ ਸਵੀਮਿੰਗ
ਜੀ ਹਾਂ। ਮੈਂ ਹੁਣ ਸੋਚਿਆ ਦਾ ਆਪਣੇ ਬੱਚਿਆਂ ਨੂੰ ਸੀਮਿੰਗ ਔਰ ਉਹਦੇ ਨਾਲ ਫੁੱਟਬਾਲ ਖੇਲਾਂਨਾ, ਕ੍ਰਿਕਟ ਖੇਲਨਾ, ਜਿਹਦੇ ਨਾਲ ਮੇਰਾ ਬੱਚਾ ਐਕਟੀਵਿਟੀ ਅੱਛੀ ਕਰੇ ਉਹਦੇ ਨਾਲ ਸਵੇਰੇ ਉੱਠ ਕੇ ਮੈਂ ਪਾਰਕ ਚ ਸੈਰ ਕਰਾਂ ਵੋਕ ਕਰਾਂ। ਜਿਹਦੇ ਨਾਲ ਮੇਰੇ ਬੱਚੇ ਦਾ ਬੋਡੀ ਫਿਟਨੈਸ ਅੱਛੀ ਹੋਏ, ਉਹਨੂੰ ਖਾਣਾ ਪੀਣਾ ਪਚੇ।
ਜੀ, ਵਾਹ ਜੀ, ਵਾਹ ਬਹੁਤ ਵਧੀਆ। ਲੋਕੇਟੀ ਹੈ ਗੀ ਤੁਹਾਡੀ ਬਹੁਤ ਵਧੀਆ ਚਲੋ ਚਲੋ ਜੀ ਮੈਂ ਫਿਰ ਚੰਗਾ ਮੇਰੀ ਮੰਮੀ ਜੀ ਬੁਲਾਦੇ ਪੈਣੇ ਫਿਰ ਮੈਂ ਥੋੜੀ ਦੇਰ ਬਾਅਦ ਗੱਲ ਕਰਨਾ ਠੀਕ ਹੈ ਜੀ।
ਓਕੇ। ਬਾਏ